ਹੈਲੋ ਹਾਂਜੀ ਹਾਂਜੀ ਕਿਵੇਂ ਹੋ
ਵਧੀਆ ਜੀ ਵਧੀਆ ਤੁਸੀਂ ਸੁਣਾਓ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
ਹਾਂਜੀ ਹਾਂਜੀ ਠੀਕ ਠਾਕ ਹੈ ਜੀ ਵਧੀਆ ਤੁਸੀਂ ਦੱਸੋ
ਹਾਂਜੀ ਹੋਰ ਤੁਸੀਂ ਦੱਸੋ ਕਿਵੇਂ ਫੈਮਿਲੀ ਤੁਹਾਡੀ ਸਭ ਠੀਕ ਠਾਕ ਹੈ
ਹਾਂਜੀ ਹਾਂਜੀ ਸਾਰੇ ਵਧੀਆ ਤੁਸੀਂ ਦੱਸੋ ਫੈਮਿਲੀ ਚ ਠੀਕ ਨੇ ਸਾਰੇ
ਹਾਂਜੀ ਸਭ ਠੀਕ ਹੈ ਵਧੀਆ ਹੈ
ਹਾਂਜੀ ਚਲੋ ਵਧੀਆ ਜੀ ਵਧੀਆ ਚਲੋ ਅੱਜ ਆਪਾਂ ਮਤਲਬ ਉਸ ਤੇ ਗੱਲ ਕਰਦੇ ਹਾਂ ਵੀ ਸਫ਼ਰ ਕਰਨਾ ਕਿੱਦਾਂ ਵਧੀਆ ਲੱਗਦਾ ਵੀ ਜਿਵੇਂ ਟ੍ਰੇਨ ਰਾਹੀਂ ਹਨਾ ਜਾਂ ਬੱਸ ਰਾਹੀਂ ਜਾਂ ਘਰ ਦੇ ਮਤਲਬ ਆਪਣੇ ਸਧਨ ਰਾਹੀਂ ਮਤਲਬ ਕਿੱਦਾਂ ਤੁਹਾਨੂੰ ਵਧੀਆ ਲੱਗਦਾ ਸਫ਼ਰ ਕਰਨਾ
ਹਾਂਜੀ ਠੀਕ ਹੈ ਮੈਨੂੰ ਸ ਵਧੀਆ ਤਾਂ ਅੱਜ ਦੇ ਟਾਈਮ 'ਤੇ ਤਾਂ ਟ੍ਰੇਨ ਦਾ ਹੀ ਸਹੀ ਰਹਿੰਦਾ ਹਨਾ ਬੱਸਾਂ ਚੀ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆ ਹਰਾ ੋਂਦਾ ਹੈ ਤੇ ਟ੍ਰੇਨ ਚ ਆਓ ਜਾਓ ਵਧੀਆ ਲੱਗਦਾ ਹੈ ਹਾਂਜੀ ਹਾਂ ਹਾਂ ਸਾਰਾ ਖਾਨਾ ਪੀਨਾ ਸਭ ਕੁਛ ਹੋਤਾ ਹੈ ਉਸਕੇ ਅੰਦਰ
ਹਾਂਜੀ ਹਾਂਜੀ ਤੇ ਮਤਲਬ ਚਲੋ ਆਪਣੀ ਆਪਣੀ ਹਨਾ ਚਲੋ ਚੁਇਸ ਵੀ ਹੁੰਦੀ ਆ ਹਨਾ ਚਲੋ ਸਫ਼ਰ ਤਾਂ ਦੇਖੋ ਹਨਾ ਬੱਸਾਂ ਦਾ ਵੀ। ਸਹੀ ਹੁੰਦਾ ਮਤਲਬ ਮੈਂ ਤਾਂ ਦੇਖੋ ਇੱਕ ਵਾਰ ਇੱਕ ਵਾਰ ਕੀਤਾ ਸੀਗਾ ਹਨਾ ਟ੍ਰੇਨ ਦਾ ਸਫ਼ਰ ਵੀ ਮਤਲਬ ਸੀਗਾ ਹਾ ਇੱਕ ਦੇਖੋ ਤ ਤਾਂ ਫਸਟ ਟਾਈਮ ਸੀਗਾ ਮਤਲਬ ਜਿਵੇਂ ਹੁਣ ਟ੍ਰਰੇਨ ਦੇ ਉੱਪਰ ਬਣੇ ਨੀ ਹੁੰਦੇ ਹੈਗੇ ਹਨਾ ਉੱਪਰ ਬੈਠਣ ਲਈ ਤੇ ਮਤਲਬ ਉਹਦੇ ਬੈਠੀ ਸੀਗੀ ਤੇ ਉਸ ਤੋਂ ਬਾਅਦ ਮਤਲਬ ਮੈਨੂੰ ਐਵੇਂ ਹੋਇਆ ਵੀ ਹਨਾ ਮੈਂ ਨੀਚੇ ਕਿਵੇਂ ਉਸ ਤਰ੍ਹਾਂ ਮਤਲਬ ਮੈਂ ਜਿੰਨੀ ਦੇਰ ਤੱਕ ਉਪ ਸਫ਼ਰ ਰਿਹਾ ਮਤ ਉੱਪਰ ਬੈਠੀ ਰਹੀ ਮੈੂੰ ਕੀ ਨ ਫਰੀ ਆਗੀ
ਹਮ
ਤੇ ਹਾਂਜੀ ਹਾਂਜੀ ਮਤਲਬ ਚਲੋ ਜਾਂਦੇ ਹੋਏ ਤਾਂ ਚਲੋ ਫਿਰ ਵੀ ਠੀਕ ਰਿਹਾ ਸੀਗਾ ਪਰ ਆਉਂਦੇ ਹੋਏ ਜਿਵੇਂ ਹੁਣ ਜਿਹੜੇ ਰਿਜ਼ਰਵ ਵਾਲੇ ਡੱਬੇ ਹੁੰਦੇ ਨੇ ਹਨਾ ਵੀ ਜਿਹੜੇ ਲੋਕਾਂ ਦੀ ਪਹਿਲੀ ਬੁੱਕ ਕਿਤੇ ਵੀ ਹੁੰਦੇ ਨੇ ਮਤਲਬ ਉਹਦੇ ਵਿੱਚ ਸੈਡ ਗਏ ਅਸੀਂ ਉਸ ਡੱਬੇ ਦੇ ਵਿੱਚ ਮਤਲਬ ਉਹਦੇ ਚ ਦੇਖੋ ਹੁਣ ਸਟਾਂ ਪਹਿਲੀ ਬੁੱਕ ਹੋਈਆਂ ਵੀ ਸੀਗੀਆਂ
ਹਾਂਜੀ
ਜਿਨਾਂ ਦੀਆਂ ਸੀਟਾਂ ਬੁੱਕ ਹੋਈਆਂ ਟ੍ਰੇਨ ਚੱਲ ਪਹੀ ਸੀਗੀ ਜਿਨਾਂ ਦੀਆਂ ਸੀਟਾਂ ਬੁੱਕ ਹੋਈਆਂ ਹੋਈਆਂ ਸੀੀਆਂ ਉਹਨਾਂਆਂ ਸਾਨੂੰ ਕਹਿੰਦੇ ਵੀ ਸਾਡੇ ਫਿਰ ਮਤਲਬ ਮਤਲਬ ਜਿੰਨਾ ਵੀ ਰਸਤਾ ਸੀਗਾ ਤਾਂ ਮਤਲਬ ਦੇਖੋ ਫੜ ਕੇ ਆਉਣਾ ਪਿਆ ਦੇਖੋ ਟ੍ਰੇਨ ਦੇ ਵਿੱਚ
ਅਸੀਂ ਸਫ਼ਰ ਤਾਂ ਬਹੁਤ ਕੀਤਾ ਟ੍ਰੇਨ 'ਚ ਪਰ ਕਦੇ ਕੋਈ ਦਿੱਕਤ ਨਹੀਂ ਹੁੰਦੀ ਹੋਈ ਅਭੀ ਤੱਕ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਂ
ਨਹੀਂ ਮਤਲਬ ਮੈਂ ਤਾਂ ਦੇਖੋ ਉਦੋਂ ਹੀ ਕੀਤਾ ਸੀਗਾ ਇੱਕ ਵਾਰ ਮਤਲਬ ਅਸੀਂ ਗਏ ਸੀਗੇ ਹਰਦਵਾਰ ਤੁਸੀਂ ਦੇਸ਼ ਗਏ ਸੀਗੇ ਉਦੋਂ ਤੇ ੇਨ ਦੇਖੋ ਰਿਸ਼ ਇਥੋ ਹਰਿਦੁਵਰ ਤੋਂ ਦੇਖੋ ਇਥੇ ਪ ਪਟਿਆਲੇ ਤੱਕ ਆਏ ਸੀ ਸੀਗੇ ਤੇ ਕਿੰਨਾ ਹੁੰਦਾ, ਫੜਕੇ ਹੀ ਕੀਤਾ, ਸਫ਼ਰ ਸਾਰਾ।
ਅੱਛਾ ਠੀਕ ਹੈ, ਤਾਂ ਤੁਹਾਨੂੰ ਪਸੰਦ ਨੇ ਨਾ, ਹਾਂ ਤਾਂ ਤੁਹਾਨੂੰ ਸਦਨੀੀਆਂ ਟ ਹਨ
ਹਾਂਜੀ ਬਸ ਫਿਰ ਉਦੋਂ ਇਹ ਕੀਤਾ ਸੀਗਾ ਉਸ ਤੋਂ ਬਾਅਦ ਨਹੀਂ ਕੀਤਾ ਹੈਗਾ
ਵੈਸੇ ਤਾਂ ਸਹੀ ਹੈ ਬੱਸਾਂ ਦਾ ਵੀ ਬਹੁਤ ਸਹੀ ਹੈ ਕਿਉਂਕਿ ਅੱਜ ਕ ਆਧਾਰ ਕਾਰਡ ਬੱਸ ਜਾਂਦੀ ਹੈ ਵ
ਬਿਲਕੁਲ ਬਿਲਕੁਲ ਆਪਾਂ ਨੂੰ ਤਾਂ ਬਹੁਤ ਫਾਇਦਾਗ ਦਾ ਹਾਂਜੀ
ਜਾਂਦੇ ਆ ਲੁਧਿਆਣੇ ਗੁੜੀਆਂ ਵਾਸਤੇ ਦਵਾਈ ਲੈਣੇ ਜਾਂਦੇ ਆ ਤੇ ਸਾਡਾ ਕੋਈ ਕਿਰਾਇਆ ਨਹੀਂ ਲੱਗਦਾ ਹਾਂ ਅਸੀਂ ਫਰੀ ਸਫ਼ਰ ਕਰਕੇ ਆਉਂਦੇ ਆ ਾ ਦੋਢਾਈ ਹਜ਼ਾਰ ਰੁਪਇਆ ਬਚ ਜਾਂਦਾ ਹੈ
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਹੀ ਹੈ ਹੁਣ ਉਹਨੂੰ ਦੇਖੋ ਚਲੋ ਪੈਸੇ ਦੀ ਵੀ ਆਪਣਾ ਸ ਹੋ ਜਾਂਦਾ ਹਨਾ ਨਾਲੇ ਉਝ ਵੀ ਦੇਖੋ ਠੀਕ ਹੈ ਨਾ ਟ੍ਰੇਨਾਂ ਦਾ ਵੀ ਚਲੋ ਜੀ ਆਪਾਂ ਕਹੀਏ, ਟਾਈਮ ਹੁੰਦਾ ਇੱਕ ਪਰ ਬੱਸਾਂ ਤਾਂ, ਹੁਣ ਦੇਖੋ ਜਿਹੜੀਆਂ ਨੰਬੀਆਂ ਰੂਟਾਂ ਆਲਿਆਂ ਹੁੰਦੀਆਂ ਨੇ, ਉਹ ਆਉਂਦੀਆਂ ਜਾਂਦੀਆਂ।
ਹਾਂਜੀ
ਹਾਂਜੀ, ਤੇ ਇੱਕ ਜਿਵੇਂ ਹੁਣ ਅ ਟ੍ਰੇਨ ਵਗੈਰਾ ਚ ਹੈਨਾ, ਕਈ ਵਾਰ ਕਹਿ ਦਿੰਨੇ ਹੁਣੇ ਆ, ਜਿਵੇਂ ਚੋਰੀ ਵਗੈਰਾ ਜੇਬ ਕਤਰਿਆਂ ਆਲੇ ਵੀ ਹੁਣ ਜਿਹੜੇ ਦੂਜੇ, ਬਈਏ ਵਗੈਰਾ ਆਪਾਂ ਕਹਿ ਦਿੰਦੇ ਨੇ ਵੀ ਆਉਂਦੇ ਨੇ ਹੈਨਾ, ਉਹਨਾਂ ਕਰਕੇ ਵੀ ਥੋੜ੍ਹਾ ਜੇਹਾ ਆਪਣਾ ਚੋਰੀ ਵਗੈਰਾ ਤੋਂ ਵੀ ਡਰ ਲੱਗਦਾ। ਪਰ ਬੱਸਾਂ ਚ ਚਲੋ ਥੋੜੀ ਇਹ ਚੀਜ਼ ਘੱਟ ਹੁੰਦੀ ਆ ਹੈਨਾ, ਤੇ ਮਤਲਬ ਕਿ ਸਵਾਰੀਆਂ ਹੁੰਦੀ ਤੇ ਨੇੜੀਆਂ ਪੂਰੀਆਂ ਪੂਰੀਆਂ ਹੀ ਹੁੰਦੀਆਂ ਨੇ, ਤੇ ਮਤਲਬ ਜਿਹੜੇ ਨੇੜੇ ਤੇਹੜੇ ਪਿੰਡੋ ਹੁੰਦੇ ਨੇ, ਦੇਖੋ ਉਹਨਾਂ ਦੀਆਂ ਹੀ ਸਵਾਰੀਆਂ ਹੁੰਦੀਆਂ ਨੇ, ਤਾਂ ਕਰਕੇ ਉਹਦੇ ਚ ਇੰਨਾ ਖ਼ਤਰਾ ਨਹੀਂ ਰਹਿੰਦਾ। ਐ ਤੇ ਹੈ, ਬੱਸਾਂ ਦੇ ਵਿੱਚ।
ਹਾਂਜੀ, ਇਹ ਤਾਂ ਹੈ।
ਪਰ ਹੁਣ ਤਾਂ ਟ੍ਰੇਨ ਵੀ ਦੇਖੀ ਹੈ ਨਾ, ਬਹੁਤ ਅਲੱਗ ਅਲੱਗ ਤਰ੍ਹਾਂ ਦੀਆਂ ਚੱਲ ਗਈਆਂ ਨਾ, ਮੈਟਰੋ ਟ੍ਰੇਨ ਵਗੈਰਾ ਲਗਾ ਲੋ ਹੈਨਾ ਵਧੀਆ ਜਿਨਾਂ ਚ ਐਨ, ਵਧੀਆ ਕੰਫਰਟੇਬਲ ਹੋ ਕੇ ਬੰਦਾ ਜਾ ਸਕਦਾ। ਔਨਾ ਦਾ, ਮੈਂ ਦੇਖੋ ਹੁਣ, ਉੰਝ ਦੇ ਔ ਰੀਅਲ ਦੇ ਵਿੱਚ, ਤਾਂ ਨੀ ਦੇਖਿਆ। ਪਰ ਮਤਲਬ ਵੀਡੀਓਜ਼ ਵਗੈਰਾ ਦੇ ਵਿੱਚ ਦੇਖਿਆ, ਕਿ ਟ੍ਰੇਨਾਂ ਮਤਲਬ ਇੱਦਾਂ ਦੀਆਂ ਆਇਆਂ, ਜਿਨਾਂ ਦੇ ਵਿੱਚ ਬੈੱਡ ਲੱਗੇ ਹੁੰਦੇ ਨੇ ਹੈਨਾ। ਫਰੀ ਵਧੀਆ
ਹਾਂ ਸਾਰੀ ਸੁਵਿਧਾ ਹੁੰਦੀ ਹੈ ਉਹਨਾਂ ਦੇ ਅੰਦਰ, ਹਾਂਜੀ ਸਾਰੀ ਸੁਵਿਧਾ।
ਵਧੀਆ ਬਛਾ ਕੇ ਹੈਨਾ, ਤੇ ਨਾਲ ਹੀ ਚਾਰਜਿੰਗ
ਹਾਂ ਮੇਨ ਗੱਲ ਉਹੀ ਹੈ, ਵੀ ਪੈਸੇ ਹੋਣੇ ਚਾਹੀਦੇ ਹੈ। ਔਦੇ ਵਿੱਚ ਸਾਰੀ ਸੁਵਿਧਾ ਮਿਲ ਜਾਂਦੀ ਹੈ, ਆਪਾਂ ਨੂੰ ਘਰ ਵਰਗੀ ਸੁਵਿਧਾ ਦਿੰਦੀ ਹੈ।
ਹਾਂਜੀ ਹਾਂਜੀ
ਅਸੀਂ ਦਿੱਲੀ ਗਏ ਸੀ, ਤਾਂ ਵੀ ਟ੍ਰੇਨ ਤੇ ਗਏ ਸੀ, ਮੈਂ ਦੁਕਾਨ ਦਾ ਸਮਾਨ ਲੈ ਕੇ ਆਈ ਸੀ, ਆਜ ਦੋ ਤਿੰਨ ਚਾਰ ਸਾਲ ਪਹਿਲਾਂ
ਠੀਕ ਹੈ ਜੀ
ਏ ਲੈ ਕੇ ਆਏ ਸੀ ਸਾਰਾ, ਜਦੋਂ ਵੀ ਸਾਨੂੰ ਕੋਈ ਦਿੱਕਤ ਨੀ ਆਈ ਸੀ ਟ੍ਰੇਨ ਤੇ। ਸੀ ਵਧੀਆ, ਗਏ ਸੀ ਬੈਠ ਕੇ, ਹਾਂ ਆਉਂਦੇ ਵਕਤ ਜਾਂਦੇ ਵਕਤ ਕੋਈ ਪ੍ਰੋਬਲਮ ਨਹੀਂ ਹੋਈ ਸੀ।
ਔਕੇ ਔਕੇ, ਮਤਲਬ ਤੁਸੀਂ ਜ਼ਿਆਦਾ ਸਫ਼ਰ ਟ੍ਰੇਨ ਰਾਹੀਂ ਕਰਦੇ ਹੋ
ਹਾਂ, ਨਹੀਂ ਵੈਸੇ ਗੰਗਾ ਨਗਰ ਜਾਣਾ ਹੁੰਦਾ ਮੈਨੂੰ ਸਵੇਰੇ ਸਵੇਰੇ ਜਾਣਾ ਹੁੰਦਾ ਮੇਰੇ ਪਿੰਡ ਤੋ ਟ੍ਰੇਨ ਚੱਲਦੀ ਹੈ, ਸਵੇਰੇ ਸੱਤ ਵ ਸਾਢੇ ਸੱਤ ਵਜੇ। ਮਾਇਕੇ ਜਾਣਾ ਹੁੰਦਾ ਨਾ, ਫਿਰ ਉਹ ਟ੍ਰੇਨ ਮੇਰੇ ਪਿੰਡ ਤੋਂ ਸਾਢੇ ਸੱਤ ਵਜੇ ਚੱਲਦੀ ਹੈ, ਤੇ ਮੈਨੂੰ ਪੋਣੇ ਨੋ ਵਜੇ ਗੰਗਾ ਨਗਰ ਲਾ ਦਿੰਦੀ ਹੈ। ਫਿਰ ਮੈਨੂੰ ਬੱਸਾਂ ਤੇ ਧੱਕਾ ਖਾਂਦੀ ਐ, ਮੈਂ ਦੋ ਤਿੰਨ ਘੰਟੇ ਲੱਗਦੇ ਆ। ਇੱਕ ਘੰਟੇ ਚ ਮੈਂ ਗੰਗ ਨਗਰ ਪਹੁੰਚ ਜਾਂਦੀ ਹੈ
ਹਾਂਜੀ ਹਾਂਜੀ ਨਹੀਂ ਦੇਖੋ ਫਿਰ ਐਡੇ ਲੰਬੇ ਰੂਟ ਲਈ ਤਾਂ ਦੇਖੋ ਨਾ ਟ੍ਰਰੇਨ ਹੀ ਲੈਣੀ ਪੈਂਦੀ ਆ ਮਤਲਬ ਫਿਰ ਤਾਂ ਮਤਲਬ ਬੱਸ ਵਗੈਰਾ ਤਾਂ ਬਹੁਤ ਨਾ ਬੰਦਾ ਬੱਸਾਂ ਹੀ ਚੇਂਜ ਕਰੀ ਆਇਆ ਕਰੇਗਾ
ਹਾਂ ਫਿਰ ਮੈਂ ਇੱਥੋਂ ਪਹਿਲਾਂ ਜਾਵਾਂ ਅਬੋਰ ਜਾਵਾਂ ਟੈਂਪੂ ਤੇ ਫਿਰ ਆਗੇ ਫਿਰ ਮੈਂ ਬੱਸ ਪਕੜਾਂ ਫਿਰ ਆਪਣੇ ਪਿੰਡ ਨੂੰ ਜਾਵਾਂ ਇਸ ਕਰਕੇ ਮੈਨੂੰ ਟਾਈਮ ਬਹੁਤ ਲੱਗ ਜਾਂਦਾ ਬਹ ਕੇ, ਤੇ ਸਵੇਰੇ ਟ੍ਰੇਨ ਵਾਲਾ ਮੈਨੂੰ ਬਹੁਤ ਏ, ਔ ਚੰਗਾ ਲੱਗਦਾ ਐ, ਤੇ ਮੈਂ ਟ੍ਰੇਨ ਤੇ ਜ਼ਿਆਦਾ ਜਾਂਦੀ ਹੈ ਹਾਂ -ਹਾਂ ਹਾਂ, ਆਧਾਰ ਕਾਰਡ ਬੱਸਾਂ ਚ ਤਾਂ ਸਪੇਸ, ਸੀਟਾਂ ਨਹੀਂ ਮਿਲਦੀਆਂ ਹੁੰਦੀਆਂ ਬਹੁਤ।
ਹਾਂ, ਹਾਂਜੀ- ਹਾਂਜੀ ਬਾਕੀ ਦੇਖੋ ਆਦਤ ਪੈ ਜਾਂਦੀ ਹੈ ਹੈਨਾ। ਜਿਹੜੇ ਜਿਵੇਂ ਹੁਣ ਲਾ ਲੋ, ਟ੍ਰੇਨ ਚ ਸਫ਼ਰ ਕਰਦੇ ਨੇ, ਉਹਨਾਂ ਨੂੰ ਟ੍ਰੇਨ ਦੀ ਆਦਤ ਪੈ ਜਾਂਦੀ ਆ। ਜਾਂ ਹੁਣ ਦੇਖੋ, ਜਿਵੇਂ ਹੁਣ ਮੰਨ ਲੋ, ਅਸੀਂ ਡੇਲੀ ਸ਼ਹਿਰ ਦੇ ਵਿੱਚ ਜਾਣਾ ਹੁੰਦਾ, ਪਹਿਲਾਂ ਜਿਵੇਂ ਮੰਨ ਲੋ ਪੜ੍ਹਨ ਜਾਂਦੇ ਸੀ। ਠੀਕ ਹੈ ਨਾ। ਤੇ ਫਿਰ ਉਸ ਤੋਂ ਬਾਅਦ, ਲਾ ਲੋ ਕੰਮ ਤੇ ਜਾਣ ਲੱਗ ਗਏ। ਤੇ ਮਤਲਬ, ਉਸ ਚੀਜ਼ ਕਰਕੇ, ਬੱਸਾਂ ਦੀ ਆਦਤ ਪੈ ਗਈ ਸੀਗੀ। ਹੈਲੋ, ਮਤਲਬ, ਇਹੀ ਚੀਜ਼ ਆ ਹਨਾ ਵੀ ਜਿਹੜੀ ਚੀਜ਼ ਆਪਾਂ ਕਰਨ ਲੱਗ ਜਾਂਦੇ ਹਾਂ ਹਨਾ ਵੀ ਜਿੱਦਾਂ ਹੁਣ ਬੱਸਾਂ। ਜਾਂ ਹੁਣ ਦੇਖੋ, ਜਿਨਾਂ ਕੋਲ ਆਪਣੀਆਂ ਗੱਡੀਆਂ ਨੇ ਉਹਨਾਂ ਨੂੰ ਆਪਣੀ ਗੱਡੀਆਂ ਦੀ ਆਦਤ ਪੈ ਜਾਂਦੀ ਹੈ। ਇਹ ਚੀਜ਼ ਹੋ ਜਾਂਦੀ ਹੈ ਵੀ ਮਤਲਬ ਉਹੀ ਹੈ, ਹਨਾ ਵੀ ਜਿਹੜਾ ਜਿਵੇਂ ਸ ਸਰਕਾਰ ਦਾ ਉਹਨੂੰ ਓਦਾਂ ਹੀ ਆਦਤ ਪੈ ਜਾਂਦੀ ਆ। ਜਿਵੇਂ ਜਿਹੜੇ ਟ੍ਰਰੇਨ ਚ ਕਰਦੇ ਨੇ, ਉਹਨਾਂ ਨੂੰ ਟ੍ਰਰੇਨਾਂ ਦੀ ਆਦਤ ਪੈ ਜਾਂਦੀ ਹੈ। ਉਹਨਾ ਨੂੰ ਉਦਾਂ ਸੌਖਾ ਲੱਗਦਾ ਆ।
ਹਨਾ ਤੇ ਮਤਲਬ ਹੁਣ ਜਿਵੇਂ ਅਸੀਂ ਕੰਮ ਪਹਿਲਾਂ ਦੇਖੋ ਜਿਵੇਂ ਮੰਨ ਲੋ ਨੇੜੇ ਸ਼ਹਿਰ ਦੇ ਵਿੱਚ ਹਨਾ ਫੜਨ ਜਾਂਦੇ ਜਿਵੇ ਕੋਾਲਜ ਚ ਤਾਂ ਵਸਤੇ ਜਾਣਾ ਕੰਮ ਤੇ ਲੱਗੇ ਤਾਂ ਵਸਤੇ ਜਾਣਾ ਸਾਨੂੰ ਬੱਸ ਦੀ ਆਦਤ ਪੈ ਗਈ
ਹਾਂਜੀ ਤਾਂ ਸਾਨੂੰ ਬੱਸਾਂ ਦੇ ਵਿੱਚ ਸੌਖਾ ਲੱਗਦਾ ਆ
ਨਹੀਂ ਵੈਸੇ ਤਾਂ ਮੈਨੂੰ ਬੱਸਾਂ ਚ ਵੀ ਚੰਗਾ ਲੱਗਦਾ ਹੈ ਵੀ ਬੰਦਾ ਜਾਏ ਆ ਵੀ ਜਾਂਦਾ ਹੈ ਤੇ ਇੱਕ ਟ੍ਰੇਨ ਚ ਵੀ ਹੋ ਜਾਂਦਾ ਹੈ, ਵੀ ਚਾਂਦਾ ਹੈ ਬੜੀਆ ਚੀਜ਼ ਜਾਣਾ ਚਾਹੀਦਾ। ਲਣਾ
ਬਿਲਕੁਲ -ਬਿਲਕੁਲ, ਹਾਂਜੀ- ਹਾਂਜੀ।
ਹਾਂ, ਜਿਹੜੀ ਮੇਰੇ ਮਾਇਕੇ ਨੂੰ ਜਾਂਦੀ ਹੈ ਉਹ ਟ੍ਰੇਨ, ਮੈਨੂੰ ਬਹੁਤ ਚੰਗੀ ਲੱਗਦੀ ਹੈ। ਵੀ ਬੱਸਾਂ ਚ ਮੈਨੂੰ ਦੋ ਢਾਈ ਘੰਟੇ ਲੱਗ ਜਾਂਦੇ ਆ ਟ੍ਰੇਨ ਮੈਨੂੰ ਇੱਕ ਘੰਟੇ ਚ ਲ ਦਿੰਦੀ ਹੈ
ਓ ਕੇ ਕੁਛ ਹਿਸਾਬ, ਹਿਸਾਬ ਹੀ ਪੈ ਜਾਂਦਾ ਨਾ ਹੁਣ ਦੇਖੋ ਤੁਸੀ। ਆਪਣੇ ਮਾਇਕੇ ਜਾਂਦੇ ਹੋ ਨਾ ਟ੍ਰਰੇਨ ਤੇ। ਤਾਂ ਤੁਹਾਨੂੰ ਉਹ ਟ੍ਰੇਨ ਦਾ ਹਿਸਾਬ ਪੈ ਗਿਆ ਇਨੇ ਵਜੇ ਆਉਂਦੀ ਆ ਉਹ ਟਰੇਨ ਨਾ ਹਨਾ ਹੁਣ, ਜਿਹੜੇ ਬੰਦੇ ਨੇ ਇਹ ਮਲਬ ਪੰਜ-ਛੇ ਸਾਲ ਚ, ਇੱਕ ਵਾਰ ਜਾਣਾ ਹਨਾ ਉਹਨੂੰ। ਤਾਂ, ਮਤਲਬ ਭੇਦ ਹੀ ਨਹੀਂ ਆਂਦਾ ਹੈਗਾ ਵੀ ਕਿੱਥੇ ਟ੍ਰਰੇਨ ਰੁਕੇਗੀ ਜਾਂ ਕਿੰਨੇ ਵਜੇ ਆਏਗੀ।
ਤਾਂ ਫੇਰ ਸਾਡੇ ਨਾ ਸਟੇਸ਼ਨ ਬਣਿਆ ਨਾ, ਹਾਂ ਕਿਨ ਬਜੇ ਬਾਜੂ ਘ ਜਾ ਉੱਠਿਆ ਨੀ ਕਿਤਨ ਬਜੇ ਗੰਗਗਾਗਰ ਜਾਏ ਸਾਡੇ ਟੇਸ਼ਨ ਬਣਿਆ ਰੇਲਵੇ ਸਟੇਸ਼ਨ ਬਣਿਆ ਹੈ।
ਓਕੇ- ਓਕੇ ਮਤਲਬ, ਉਹੀ ਆ ਨਾ। ਜਿਹੜੇ ਬੰਦੇ ਨੇ ਪਹਿਲੀ ਵਾਰ ਜਾਣਾ ਹੁੰਦਾ ਹੈ, ਟਿਕਟਾਂ ਦਾ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਕਿ ਟਿਕਟਾਂ ਕਿਵੇਂ ਕਰਾਉਣੀਆਂ ਨੇ। ਕਿਦਾ
ਹਾਂ,
ਹੁਣ ਦੇਖੋ, ਅਸੀਂ ਕਦੇ ਗਏ ਨੀ ਹੈਗੇ ਉਦੋਂ। ਮਤਲਬ ਜਦੋਂ ਮੈਂ ਗਈ ਸੀਗੀ, ਉਦੋਂ ਕਾਫ਼ੀ ਛੋਟੀ ਏਜ ਸੀਗੀ। ਉੱਥੇ ਦੀ ਹ ਇੱਕ ਵਾਰ, ਰਿਸ਼ੀਕੇਸ਼ ਪਏ ਸੀਗੇ। ਪਰ ਉੱਥੇ ਮਤਲਬ ਬੜਾ ਮਜ਼ਾ ਆਇਆ ਸੀਗਾ, ਬੜਾ ਖੁਬ ਆਨੰਦ ਮਾਣਿਆ ਹਨਾ ਬਹੁਤ ਇੰਜੋਏ ਕੀਤਾ। ਬਾੀ ਦੱਸੱਥੇ ਹੋ
ਮਤਲਬ ਬਹੁਤ ਵਧੀਆ ਰਿਹਾ ਸੀਗਾ। ਅਸੀਂ ਦੋ ਤਿੰਨ ਦਿਨ ਲਾ ਕੇ ਆਏ ਸੀਗੇ ਉੱਥੇ। ਰਿਸ਼ੀਕੇਸ਼ ਵੀ ਬਹੁਤ ਅਛਾ। ਅੱਛਾ ਬਣਿਆ ਹੋਇਆ ਨਾ? ਬਹੁਤ ਸਫਾਈ ਹੈ, ਉੱਥੇ ਵੀ ਬਹੁਤ ਵਧੀਆ ਰਿਹਾ ਸੀ।
ਪਰ ਐਸ ਐਸ। ਪੱਤਾ ਸੀਗਾ ਛੁੱਟੀਆਂ ਚ ਜਾਣਾ ਸੀ। ਪਰ, ਉਹੀ ਗੱਲ ਮੇਰਾ ਕੰਮ ਚੱਲ ਗਿਆ। ਮੈਂ
ਹਾਂਜੀ -ਹਾਂਜੀ
ਥੇ ਬਣਦੇ ਇੱਥੇ ਵੀ ਲੈ ਜਾਓ।
ਹਾਂਜੀ -ਹਾਂਜੀ ਨਹੀਂ ਚਲੋ, ਕੰਮ ਵੀ ਜ਼ਰੂਰੀ ਹੈ। ਹਨਾ ਵੀ ਚਲੋ ਦੇਖੋ ਜ ਕੰਮ ਕਰਕੇ ਨਾ ਪੈਸੇ ਆਉਣਣਗੇ ਚਾਰ। ਘੁੰਮਿਆ ਫਿਰਿਆ ਵੀ ਤਾਂ ਹੀ ਜਾਂਦਾ ਹੈ, ਹੇਨਾ। ਹੁਣ ਤੁਸੀਂ ਦੇਖੋ, ਘਰ ਤੋਂ ਬਾਹਰ ਨਿਕਲੋ, ਹਨਾ ਆਰਾਮ ਨਾਲ ਲੱਗ ਜਾਂਦੇ ਨੇ। ਪੈਸੇ ਆਣੇ ਵੀ ਕੋਈ ਚੀਜ਼ ਲੈਣ ਲੱਗ ਜਾਓ ਹਨਾ ਤੁਹਾਨੂੰ ਪਤਾ ਸੋ ਦੋ ਸ ਕੋਈ ਚੀਜ਼ ਨੀ ਆਦੀ ਹੈਗੀ ਅੱਜ ਕੱਲ੍ਹ ਤੇ ਜੇ ਆਪਾਂ ਘੁੰਮਣ ਜਾਂਦੇ ਹਾਂ ਹਨਾ ਤਾਂ ਨਾਲ ਦੇ ਕੋਲ ਚਾਰ ਜਣੇ ਹੋਰ ਹੁੰਦੇ ਨੇ ਵੱਧ ਖਰਚਾ ਆ ਜਾਂਦਾ ਹਾਂਜੀ ਹਾਂਜੀ। ਹਾਂਜੀ, ਹਾਂਜੀ ਤੁਹਾਡੀ ਆਵਾਜ਼ ਚ ਸ਼ੋਰ ਬਹੁਤ ਆ ਰਿਹਾ। ਪਤਾ ਨੀ ਤੁਹਾਡੇ ਕੋਲ ਹਵਾ ਜਿਆਦਾ ਚੱਲ ਰਹੀ ਹੈ ਨਾ।
ਹਾਂ ਕੂਲਰ ਚੱਲਦਾ ਸਰ। ਬਸ ਹੋਗੀ ਹੁਣ ਤਾਂ ਆਪਣੀ ਤਾਂ ਥੋੜ੍ਹੀ।
ਹਾਂਜੀ, ਹਾਂਜੀ ਨਹੀਂ ਸ਼ੋਰ ਜਿਹਾ ਪਹਿਲਾਂ ਕਾਫੀ ਆ ਰਿਹਾ ਸੀਗਾ ਹਾਂਜੀ ਹਾਂਜੀ। ਹੋਰ ਬਸ ਸਾਡੇ ਵੀ ਬਸ ਹੁਣ, ਮਤਲਬ ਕਿ ਕੰਮ ਕਾਰ ਹੋ ਕੇ ਵਿਹਲੇ ਬਸ ਹੁਣ। ਚਲ ਜਾਂਗੇ। ਐਵੇਂ ਵੀ ਚਲੋ ਆਪਣੇ -ਆਪਣੇ ਬੈਡ ਤੇ
ਮੈਨੂੰ ਪਤਾ ਨੀ ਲੱਗਦਾ ਨਾ, ਵੀ ਮੇਰੀ ਕਿੰਨੀਆਂ ਕਾਲਾ ਹੋਈਆਂ ਹੈ? ਮੈਨੂੰ ਸ਼ੋਅ ਨੀ ਹੁੰਦਾ ਇਥੇ।
ਓਕੇ -ਓਕੇ ਨਹੀਂ, ਬਸ ਓਹਦੇ ਹਿਸਾਬ। ਲਗਾ ਲਿਆ ਕਰੋ ਹਨਾ ਵੀ ਜਦੋਂ ਪੰਜ ਛੇ ਕੁ ਹੋ ਜਾਣਾ। ਚਲੋ ਠੀਕ ਹੈ ਆਪਾਂ ਫਿਰ ਅਗਲੀ ਕਾਲ ਦੇ ਵਿੱਚ ਜੁੜਦੇ ਹਾਂ ਠੀਕ ਹੈ ਜੀ ਓਕੇ।